ਹੈਲੋ, ਹੈਲੋ।
ਹ ਸਤਿ ਸ਼੍ਰੀ ਅਕਾਲ ਜੀ।
ਹੈਲੋ।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
ਵਧੀਆ ਤੁਸੀਂ ਦੱਸੋ? ਵਧੀਆ, ਤੁਸੀਂ ਦੱਸੋ? ਵਧੀਆ, ਕੀ ਕਰਦੇ ਓਂ?
ਬਸ ਕੁੱਝ ਨੀ ਮੈਂ ਕਿਹਾ ਚੱਲ ਕੋਈ ਮੈਂ ਕਿਹਾ ਚੱਲ ਤੁਸੀਂ ਕੋਈ ਹਾਂ ਸਭ ਠੀਕ ਠਾਕ, ਸਭ ਠੀਕ ਠਾਕ?
ਹਾਂਜੀ ਸਬ ਵਧੀਆ, ਹਾਂਜੀ,
ਅੱਛਾ ਜੀ, ਹੋਰ? ਬਾਸ
ਹੋਰ? ਅੱਛਾ ਜੀ, ਅੱਛਾ ਜੀ ਹੋ
ਹੈਲੋ ਜੀ।
ਹਾਂਜੀ,
ਹੈਲੋ,
ਹੈਲੋ,
ਰੈਸਪੀ ਕੀਕਨ ਬਨਾਦੇ ਹੋ ਤੁਸੀਂ, ਪਨੀਰ ਦੀ ਰੈਸਪ ਰੈਸਪੀ
ਮੈਂ ਤਾਂ ਨੀ ਕਦੇ ਬਣਾਈ ਹੈਗੀ, ਮੰਮੀ ਬਣਾਦੇ ਹੁੰਦੇ ਨੇ ਲੇਕਿਨ ਮੈਂ ਦੇਖਦੀ। ਹੁੰਨੀ ਆ ਜਿਹੜਾ ਫਟਿਆ ਹੋਇਆ ਪਾ ਦੁੱਧ ਹੁੰਦਾ ਨਾ। ਫਟੇ ਹੋਏ ਦੁੱਧ ਦੀ ਬਣਾਂਦੇ ਨੇ,
ਜੀ ਯੂਜ ਕਰਦੇ ਔ
ਆ ਫਟੇ ਹੋਏ ਦੁੱਧ ਨੂੰ ਤਾਂ ਨੀ ਮੰਮੀ ਯੂਜ ਕਰਦੇ ਨੇ ਮੈਂ ਤਾਂ ਨੀ ਕਦੇ ਬਣਾਇਆ ਹੈਗਾ ਪਨੀਰ।
ਅੱਛਾ ਲੇਕਿਨ ਤੁਸੀਂ ਦੇਖੀ
ਹਾਂਜੀ,
ਪਨੀਰ ਦੀ ਤੁਸੀਂ ਕੋਈ ਵੀ ਰੈਸਪੀ ਨੀ ਬਣਾਈ।
ਨਈ ਮੈਂ ਘਰੇ ਜਿਵੇਂ ਮੈਗੀ ਬਣਾ ਲੈ ਨੀ ਆ, ਜਿਵੇਂ ਕੱਦੂ ਦੀ ਬਣਾ ਲੈਂਨੀ ਹਾਂ ਫਲੀਆਂ ਬਣਾ ਲੈਂਨੀ ਆ। ਆਮ ਘਰੇ ਖਾਣ ਆਲੀਆਂ ਹਾਂਜੀ।
ਅੱਛਾ ਅੱਛਾ ਤੇ ਤੁਸੀਂ ਮੈਗੀ ਕਿਕਨ ਬਨਾਦੇ ਔ।
ਅ ਮੈਗੀ ਪਹਿਲਾਂ ਤਾਂ ਪਾਣੀ ਵਿੱਚ ਬਾਲ ਲੈਂਨੇ ਹਾਂ ਉਹਨੂੰ ਮੈਗੀ ਨੂੰ ਜਦੋਂ ਕੱਲੀ ਕੱਲੀ ਹੋ ਜਾਂਦੀ ਆ ਫਿਰ ਉਸ ਉਸ ਤੋਂ ਬਾਅਦ ਨਮਕ ਲੂਣ ਮਿਰਚ ਪਾ ਕੇ ਗੰਢਾ ਟਮਾਟਰ ਪਾ ਕੇ ਸ਼ਿਮਲਾ ਮਿਰਚ ਪਾ ਕੇ ਫੇਰ ਉਹਨੂੰ ਤੜਕਾ ਲਗਾ ਲਿਨੀ ਆ।
ਅੱਛਾ ਤਾਂ ਮੈਗੀ ਮੂਗੀ, ਛਣਦੇ ਵੀ ਉਹ ਉਬਾਲ ਕੇ? ਅੱਛਾ,
ਹਾਂਜੀ ਉਹ ਚੋਂ ਪਾਣੀ ਨਿਕਾਲ ਦਿੰਨੇ ਆ ਗੇ।
ਮੰਨਦੇ, ਅੱਛਾ ਇਹਦਾ ਮਤਲਬ ਤੁਸੀਂ, ਦੂ ਦੂਜੀ ਤਰ੍ਹਾਂ ਦੇ
ਹਾਂਜੀ,
ਅਸੀਂ ਲੋਕ ਤੇ ਤੀਨ ਚਾਰ ਅਸੀ ਲੋਕ ਤੇ ਤੀਨ ਚਾਰ ਤਰ੍ਹਾਂ ਪਲੇਨ ਮੈਗੀ ਵੀ ਬਣਾ ਲੈਂਨੇ ਆ ਪਾਣੀ ਵਿੱਚ ਪਾ ਕੇ ਮਸਾਲਾ ਪਾ ਕੇ ਕੇ ਤਨ ਬਣਾ ਲੈਂਨੇ ਆ ਔਰ ਅਸੀਂ ਕੀ ਕਰਦੇ ਆ, ਕਿ ਮੈਜਿਕਲ ਹਲ ਪਾਇਆ। ਪਿਆਜ ਕੱਟ ਕੇ ਪਾਏ, ਹਰੀ ਮਾਰਚੀ ਪਾਈ। ਟਮਾਟਰ ਪਾਏ। ਹਲਿਆ ਠੀਕ ਐ, ਉਹਨੂੰ ਅੱਛੀ ਤਰ੍ਹਾਂ ਭੰਨ ਲਿਆ ਹਨਾ। ਕੈਸੀ ਲੋਗੀ ਇੱਕ ਜਿਕਨ ਦੇਖਦੇ ਆ ਅਗਰ ਮੈਗੀ ਦਾ ਇੱਕ ਰੋਲ ਲਿਆ ਅਸੀਂ ਸੂਪ ਪ ਸੂਪ ਮੈਗੀ ਲਿਕੁਿਡ ਮੈਗੀ ਬਣਦੀ ਜਿੱਦਾਂ ਉਹਦਾ ਥੋੜਾ ਸੂਪ ਬਣਦਾ, ਉਹ ਵੀ ਬਣਾ ਖਾ ਲੈਂਦੇ ਆ, ਦੂਜੀ ਵੀ ਮੈਗੀ ਬਣਾ ਲਈ ਦੀ ਏ। ਜਿਕਨ, ਜਿਕਨ ਬੱਚੇ ਕਈ
ਅੱਛਾ।
ਅਸੀ ਲੱਗਦੀ ਏ, ਕਈ ਬੱਚੇ ਸੁੱਕੀ ਖਾਂਦੇ ਨੇ ਤੇ ਅਸੀਂ ਗਰੇਵੀ ਵਾਲੀ ਵੀ ਬਣਾ ਲ‌ਈ ਦੀ ਆ।
ਬੱਚਿਆਂ ਨੂੰ ਮੈਗੀ ਬਹੁਤ ਪਸੰਦ ਏ। ਬੜਾ ਚਾਅ ਨਾਲ ਖਾਂਦੇ ਨੇ ਮੈਗੀ ਚਾਹੇ ਰੋਟੀ ਖਾਣ ਨਾ ਖਾਣ, ਐਹ ਚਾਹੀਦੀ ਏ। ਔਰ ਅਗਰ ਅਗਰ ਅਸੀਂ ਕੋਈ ਸਬਜ਼ੀ ਕਦੀ ਬਣਾ ਦਿੱਤੀ ਤੇ ਫੇਰ ਵੀ ਚਾਹੀਦੀ ਏ। ਹਾਂ, ਫੇਰ ਕਹਾਂਗੇ ਸਾਨੂੰ ਤੇ ਮੈਗੀ ਬਣਾ ਦੋ। ਹਾਂਜੀ ਤੇ ਅ ਚਲੋ ਫੇਰ ਕੀ ਕਰਦੇ ਆ, ਜਿਕਨ ਪਾ ਪਾਣੀ ਪਾਨੇ ਆ ਨਾ ਅੱਛਾ। ਫੇਰ ਉਹਦੇ ਚ ਮੈਗੀ ਪਾ ਦਿੱਤੀ। ਹਨਾ, ਮੈਗੀ ਚ ਫੇਰ ਪਾ ਕੇ ਦੋ ਮਿੰਨਟ ਉਹਨੂੰ ਬੁਆਇਲ ਕਰਲਿਆ ਦੋ-ਢਾਈ ਮਿੰਨਟ ਬੁਆਇਲ ਕਰਕੇ ਫੇਰ ਉਹਦੇ ਹਰਾ ਧਨੀਆ ਥੋੜਾ ਪਾ ਲੈਨੇ ਆ। ਅਗਰ ਬੱਚੇ ਜੇਕਰ ਅਗਰ ਬੱਚੇ ਚੀਜ ਵਾਲੀ ਵੀ ਪਸੰਦ ਕਰਦੇ ਨੇ। ਤੇ ਕੀ ਕਰਦੇ ਅਸੀ ਥੋੜੀ ਚੀਜ਼ ਵੀ ਪਾ ਦਿੰਨੇ ਆ। ਜਿਕਨ ਮੋਗਰੇਲਾ ਚੀਜ਼ ਹੁੰਦੀ ਏ ਦੂਜੀ ਚੀਜ਼ ਕਿਉ ਪਾਦੀ ਏ। ਉਹ ਵੀ ਪਾ ਛੱਡਦੇ ਆ।
ਹਾਂਜੀ।
ਬੱਚਿਆਂ ਦੀ ਪਸੰਦ ਦੇ ਉੱਤੇ ਡਿਪੈਂਡ ਹੋ ਜਾਂਦਾ ਅੱਜ-ਕੱਲ ਕੀ ਖਾਣਾ ਬੱਚਿਆਂ ਦੀ ਪਸੰਦ ਨਾਲ ਹੀ ਬਣਦੈ। ਪਹਿਲਾ ਹੁੰਦਾ ਸੀ ਕਿ ਸਾਰੇ ਨਾ ਜ਼ਿਆਦਾਤਰ ਐਹੀ ਐ ਵੀ ਰੋਟੀ ਖਾਣੀ ਐਹ ਕਰਨਾ। ਜੋ ਵੀ ਬਣਾ ਦੋ ਖਾ ਲੈਂਦੇ ਸੀ, ਅੱਜ-ਕੱਲ ਬੱਚੇ ਨੀ ਖਾਂਦੇ ਬੱਚਿਆਂ ਦੀ ਵਜਾ ਨਾਲ ਪਰੇਸ਼ਾਨੀ ਹੁੰਦੀ ਏ, ਹਾਏ ਸਕੂਲ ਜਾ ਰਹੇ ਨੇ। ਸਕੂਲ ਤੋਂ ਆ ਰਹੇ ਨੇ ਕੀ ਖਾਣਗੇ ਕੀ ਕੰ ਦੇਗੀਏ। ਪਤਾ ਨੀ ਏਹ ਖਾਣਗੇ ਕਿ ਨ‌ਈ ਖਾਣਗੇ ਬੜੀ ਜ਼ਿਆਦਾ ਟੈਨਸ਼ਨ ਹੋ ਜਾਂਦੀ ਏ ਬੱਚਿਆਂ ਦੇ ਚੱਕਰ ਵਿੱਚ।
ਹਾਂਜੀ।
ਐਸੇ ਕਰਕੇ ਥੋੜਾ ਸੋਚ-ਸਮਝ ਕੇ ਕਰਨਾ ਪੈਂਦਾ ਬੱਚਿਆਂ ਵਾਸਤੇ ਵੀ। ਹੈਨਾ? ਹਾਂ। ਅਸੀਂ ਲੋਕ ਵੀ ਬਹੁਤ ਪਰੇਸ਼ਾਨ ਹੋ ਜਾਨੇ ਆ ਕਿ ਯਾਰ ਅਗਰ ਐ ਸਬਜ਼ੀ ਬਣਾਈ ਏ ਤੇ ਬੱਚੇ ਖਾਣਗੇ ਨ‌ਈ ਖਾਣਗੇ ਆਂਦੇ ਹੀ ਕਹਿਣਗੇ ਮੰਮੀ ਮੈਗੀ ਬਣਾ ਕੇ ਦ‌ਓ। ਐਵੀ ਕਰਦੇ ਜੇ ਬੱਚੇ। ਖਾਸ ਕਰ ਕਿਸੇ ਦੇ ਕਰਨ ਨਾ ਕਰਨ ਮੇਰੇ ਤੇ ਕਰਦੇ ਨੇ।
ਨ‌ਈ ਸਾਰਿਆਂ ਦੀ ਐਵੇ ਕਰਦੇ ਨੇ।
ਹਾਜੀ। ਉਹ ਫੇਰ ਇੱਕ ਤਰ੍ਹਾਂ ਦੀ ਐਮੀ ਵੀ ਬਣਾ ਲੈਣੇ ਆ ਇੱਕ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਆ ਚਾਓਮਿਨ ਦੀ ਤਰ੍ਹਾਂ ਆਦੀ ਐ ਨਾ। ਚਾਓਮਿਨ ਦੀ ਤਰ੍ਹਾਂ ਚਾਓਮਿਨ ਦੀ ਤਰ੍ਹਾਂ ਵੀ ਮੈਗੀ ਬਣਾ ਲੈਨੀ ਆ ਮੈਂ। ਹੁਣ ਕੀ ਕਰਦੀ ਆ ਪਹਿਲਾ ਮੈਗੀ ਨੂੰ ਨਾ ਪਹਿਲੇ ਪਾਣੀ ਗਰਮ ਕੀਤਾ। ਹਨਾ ਉਹਦੇ ਚ ਮੈਗੀ ਪਾ ਦਿੱਤੀ ਠੀਕ ਹੈ ਮੈਗੀ ਪਾ ਦਿੱਤ ਉਹਦੇ ਦੋ-ਤਿੰਨ ਉਬਾਲੇ ਆ ਜਾਂਦੇ ਨੇ ਹਨਾ ਫੇਰ ਕੀ ਕਿੰਰਨੈ ਛਾਨ ਕੇ ਨਿਕਾਲ ਲੈਂਦੇ ਹਾਂ ਮੈਗੀ ਹਨਾ ਛਾਨ ਕੇ ਨਿਕਾਲ ਲੈਂ ਹਾਂ ਫਿਰ ਪਤਾ ਕਿ ਕਰਦੇ ਕੜ੍ਹਾਈ ਰਖਦੇ ਆ। ਉਹਦੇ ਚ ਪਿਆਜ ਕੱਟ ਕੇ ਪਾਣੀ ਹਾਂ, ਸ਼ਿਮਲਾ ਮਿਰਚ ਪਾਣੀ ਹਾਂ, ਗਾਜਰ ਕੱਟ ਕੇ ਪਾਣੀਆ। ਔਰ ਬੀਟ ਫੂਟ ਬੀਟ ਰੂਟਸ ਵੀ ਕਦੇ ਕਦੇ ਪਾ ਦਿੰਨੀ ਹਾਂ। ਹੋਰ ਉਸ ਤੋਂ ਬਾਅਦ ਅਗਰ ਹੋਰ ਵੀ ਕੁਛ ਜੇਕਰ ਜਿ ਚੀਜ਼ ਹੁੰਦੀ ਹੈ ਨਾ ਬਊ ਹਾਂ ਬੀਟ ਵੀ ਪਾ ਦਿੰਦੀ ਹਾਂ ਹਰ ਚਿਕਨ ਆਪਣਾ ਆਪਣਾ ਯੇ ਹ ਹੁੰਦਾ ਨਾ ਕੀ ਕਹਿੰਦੇ ਨੇ ਉਹਨੂੰ ਅ ਇਕ ਔਰ ਆਉਂਦੀ ਫਲੀਆਂ ਆਉਂਦੀਆਂ ਨੇ। ਬੀਟ ਰੂਟ ਆਉਂਦਾ ਹੈ ਔਰ ਇੱਕ ਇੱਕ ਚੀਕ ਹੋਰ ਆਉਂਦੈ। ਤੇ ਉਹ ਪਾਓ ਨਹੀਂ ਪਾਓ ਉਹਦਾ ਕੋਈ ਫ਼ਰਕ ਨਹੀਂ ਪੈਂਦਾ। ਉਹਨੂੰ ਅੱਛੀ ਤਰ੍ਹਾਂ ਨਾ ਚੌਮਿਨ ਆਕਨ ਭੁੰਨ ਲੈਂਦੇ ਆਂ ਜੇਕਰ ਚੌਮਿਨ ਚ ਪਾਉਦੇ ਆ ਨਾ। ਉਹਣ ਭੂੰਨ ਕੇ ਉਹਦੇ ਵਿੱਚ ਹਲਕੀ ਸੀ ਫਿਰ ਅ ਉਹ ਪਾਦੀ ਹਾਂ ਸੋਸ ਹਲਕੀ ਜੀ ਉ ਪਾਣੀ ਕਿ ਨਾ ਦੈ ਚੀਲੀ ਸੋਸ ਔਰ ਸੋਇਆ ਸੋਸ ਸੋਇਆ ਸੋਸ ਿਰੋਬਲੀ ਮੈਗੀ ਪਾ ਕੇ ਨਾ ਤੇ ਬਚਿਆਂ ਨੂੰ ਕੇ ਸਪਾਈਸੀ ਖਾਣੀ ਹੈ ਤੇ ਥੋੜ੍ਹਾ ਮਿਰਚ ਮਸਾਲਾ ਪਾ ਦਿੰਦੀ ਆ। ਇਹ ਥੋੜ੍ਹੀ ਸਪਾਈਸੀ ਹੋ ਜਾਂਦੀ ਹੈ ਬੱਚਿਆਂ ਦੇ ਖਾਣ ਨਾਲ ਨਾ ਤੇ ਇਸੇ ਕਰਕੇ ਹਾਂਜੀ ਤੇ ਇਹ ਵੀ ਪਸੰਦ ਆ ਜਾਂਦੀ ਬੱਚਿਆਂ ਨੂੰ ਕਿ ਚਲੋ ਚਾਏ ਰੋਟੀ ਖਣ ਨਾ ਖਣ ਸਬਜ਼ੀ ਖਣ ਨਾਲ ਖਣ ਮੈਗੀ ਤੇ ਬਹੁਤ ਚਾਹ ਨਾਲ ਖਾਣੀ ਹੈ ਬੱਚਿਆਂ ਨੇ।
ਹਾਂਜੀ
ਬੱਚਿਆਂ ਦੀ ਆਦਤਾਂ ਇੱਕ ਜਿ ਹੋ ਗਈਆਂ ਨੇ ਅੱਜ-ਕੱਲ੍ਹ, ਅੱਜ-ਕੱਲ੍ਹ ਫਾਸਟ ਵਗੈਰਾ ਬੱਚਿਆਂ ਨੂੰ ਬਹੁਤ ਪਸੰਦ ਆਉਣ ਲੱਗੇ ਨੇ ਉਹੀ ਚੀਜ਼ਾਂ ਬਣਾਉਣੀਆਂ। ਉਹੀ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਫਾਸਟ ਫੂਡ ਵਗੈਰਾ ਇਹ ਸਭ ਕਿਉਂਕਿ ਬੱਚਿਆਂ ਦੀ ਪਸੰਦ ਹੀ ਐਵੇਂ ਜਿਹੀ ਹੋ ਚੁੱਕੀ ਏ ਪਹਿਲੇ ਤਾਂ ਜਿਕਨ ਸਾਡੇ ਮੰਮਾ ਲੋਕ ਕਹਿੰਦੇ ਸੀ ਖਾਣ ਵਾਸਤੇ ਅਜ-ਕੱਲ੍ਹ ਸਾਡੀ ਮੰਮਾ ਲੋਕ ਖਾਣ ਵਾਸਤੇ ਦਿੰਦੇ ਸੀ ਤੇ ਅਸੀਂ ਲੋਕ ਖਾ ਲੈਂਦੇ ਸੀ। ਉਹ ਅੱਜ ਅੱਜ-ਕੱਲ ਦੇ ਬੱਚੇ ਨਹੀਂ ਖਾਂਦੇ।
ਹਾਂਜੀ
ਹੋਰ, ਹੋਰ ਤੁਹਾਡੇ ਬੱਚੇ ਮੈਂਗੀ ਮੈਗੀ ਵਗੈਰਾ ਪਸੰਦ ਨਹੀਂ ਕਰਦੇ ਤੁਹਾਡੇ ਬੱਚੇ
ਮੈਨੂੰ ਤਾਂ ਖੁਦ ਨੂੰ ਵੀ ਮੈਗੀ ਵਧੀਆ ਲੱਗਦੀ।
ਅੱਛਾ ਜੀ ਨਹੀਂ ਮੈਨੂੰ ਵੀ ਕਾਟ ਪਸੰਦ ਹੈ ਲੇਕਿਨ ਬੱਚਿਆਂ ਦੀ ਪਸੰਦ ਅੱਜ-ਕੱਲ ਜ਼ਿਆਦਾ ਜ਼ਰੂਰੀ ਹੋ ਗਈ ਨਾ ਸਾਡੇ ਤੋਂ।
ਹੂੰ
ਤੁਸੀਂ ਜਾਣਦੇ ਹੀ ਹੋ ਬੱਚੇ ਹਰ ਚੀਜ਼ ਜ਼ਿਆਦਾ ਪਸੰਦ ਕਰਦੇ ਨੇ
ਹਾਂਜੀ
ਹਾਂਜੀ ਹੋਰ
ਹੋਰ ਵਧੀਆ ਜੀ
ਬਸ ਵਧੀਆ ਹੋਰ ਤੁਹਾਡੀ ਰੋਟੀ ਰੁਟੀ ਬਣ ਗਈ
ਹਾਂਜੀ
ਆਂ ਅਸੀਂ ਵੀ ਦਾਲ ਚਾਵਲ ਭੁਜੀਆ ਬਣਾਈ ਬੱਚਿਆਂ ਨੂੰ ਬਹੁਤ ਪਸੰਦ ਹੈ ਏਸ ਟਾਈਮ ਮੈਂ ਕਿਹਾ ਚਲੋ ਦਾਲ ਚਾਵਲ ਪੁੱਜਿਆ ਐਹ ਬੱਚਿਆਂ ਦੀ ਇਹ ਵੀ ਫੇਮਸ ਅਗਰ ਐਹ ਐਹ ਖਾਣਾ ਹੈ ਤੇ ਮੈਗੀ ਨੀ ਚਾਹੀਦੀ ਫੇਰ ਤੇ ਬੱਚਿਆਂ ਨੂੰ
ਹਾਂਜੀ
ਐ ਏਕਨ ਹੁੰਦਾ ਮਤਲਬ ਹਰ ਚੀਜ਼ ਦੇਖ ਕਰਕੇ ਅੱਜ ਕੱਲ੍ਹ ਲੋਕ ਐਹ ਸੋਚਦੇ ਨੇ ਕਿ ਅਸੀਂ ਬੱਚਿਆਂ ਨੂੰ ਪਹਿਲਾਂ ਦੇਖੀਏ ਬੱਚੇ ਕੀ ਖਾਣਗੇ ਅੱਜ ਕੱਲ੍ਹ ਵੱ ਮਿਆਂ ਦੀ ਪਸੰਦ ਬਹੁਤ ਘੱਟ ਹੁੰਦੀ ਬੱਚਿਆਂ ਦੀ ਪਸੰਦ ਜਿਆਦਾ ਹੋ ਗਈ ਏ ਕਿ ਬੱਚੇ ਕੀ ਖਾਣਾ ਪਸੰਦ ਕਰਦੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਵੈਲਾ ਵੈਲਾ ਕੇ ਖਿਲਾਣਾ ਪੈਂਦਾ ਕਿ ਨਹੀਂ ਬੇਟਾ ਖਾ ਲਓ
ਮਰ ਇੱਕ ਬੱਚਿਆਂ ਦੀ ਟੈਨਸ਼ਨ ਨੀ ਰਹਿੰਦੀ ਕਿ ਉਹਨਾਂ ਦੀ ਹੈਲਥ ਇਸ਼ੂ ਨੂੰ ਲੈ ਕੇ ਕੇ ਕਰੀਏ ਫੇਰ ਆਉਂਦਾ ਚਲੋ ਅੱਜ ਖਾ ਲੈਣ ਕੱਲ ਦੇਖ ਲਾਂਗੇ
ਹਮ ਹਮ
ਐਵੇਂ ਬਹੁਤ ਦਿੱਕਤ ਹੁੰਦੀ ਬੱਚਿਆਂ ਨਾਲ ਤੇ ਕੀ ਕਰੀਏ ਬਸ ਹੋਰ
ਹੋਰ ਵਧੀਆ ਜੀ
ਬਸ ਇਥੇ ਵੀ ਸਭ ਵਧੀਆ ਹੈ ਹੋਰ ਮੈਂ ਕਿਆ ਚੱਲ ਦੱਸਦਾ ਮੈਂ ਵੈਸੇ ਤੇ ਤੁਸੀਂ ਦਾਨੀ ਪਸੰਦ ਬੱਚਿਆਂ ਨੂੰ ਤੇ ਪਸੰਦ ਹੋਏਗੀ ਮੈਗੀ
ਹਾਂਜੀ
ਹਾਂ ਬੱਚਿਆਂ ਪਿੱਛੇ ਤੇ ਬਣਦੀ ਹੋਏਗੀ ਬਣਾਉਂਦੇ ਹੋ ਤੁਸੀਂ
ਹਾਂਜੀ
ਹਾਂ ਇਕ ਤੇ ਮੋਬਾਇਲ ਦੇਖ ਦੇਖ ਕੇ ਪਹਿਲੇ ਇੰਨੇ ਨਹੀਂ ਚੱਲਦੀ ਸੀ ਮੈਗੀ ਐਹ ਪਹਿਲੇ ਬਹੁਤ ਘੱਟ ਖਾਂਦੇ ਸੀ ਮੈਗੀ ਲੇਕਿਨ ਹੁਣ ਚੱਲਣ ਲੱਗੀ ਪਨੀਰ ਉਹ ਫੇਰ ਹੋਰ ਵੀ ਕੁਛ ਬਣਾ ਦੋ ਅੱਜ ਕੱਲ ਚੀਜ਼ਾਂ ਵੀ ਇੰਨੀਆਂ ਮਾਰਕੀਟ 'ਚ ਆ ਗਈਆਂ ਨੇ ਘਰ ਆ ਗਈਆ ਨੇ ਤੇ ਬੱਚੇ ਜ਼ਿਆਦਾ ਹੀ ਪਸੰਦ ਕਰਨ ਲੱਗੇ ਨੇ
ਹਾਂਜੀ
ਔਰ ਸਭ ਠੀਕ ਠਾਕ
ਹਾਂਜੀ ਸਭ ਵਧੀਆ ਜੀ
ਠੀਕ ਹੈ ਚਲੋ ਫਿਰ ਗੱਲ ਕਰਾਂਗੇ ਕਦੇ ਓਕੇ ਫੇਰ ਧਨ ਕਲ ਗੱਲ ਕਰਾਂਗੇ ਬਾਏ
ਠੀਕ ਐ ਜੀ ਬਾਏ
ਚਲੋ ਠੀਕ ਐ ਹਨਾ